ਹੈਲੋ।
ਹੈਲੋ, ਕੀ ਹਾਲ ਐ ਬਾਈ ਜੀ? ਸਤਿ ਸ਼੍ਰੀ ਕਾਲ ਆ ਭਾਜੀ, ਸਤਿ ਸ੍ਰੀ ਅਕਾਲ ਹੋਰ ਜੀ ਵਧੀਆ?
ਹੈਲੋ।
ਹੈਲੋ।
ਹਾਂਜੀ ਭਾਜੀ ਵਧੀਆ ਸਭ।
ਹਾਂਜੀ, ਮੈਂ ਖਹਾ ਹੋਰ ਸੁਣਾਓ ਤੁਸੀਂ ਠੀਕ ਹੋ?
ਬਸ ਜੀ ਵਧੀਆ ਚੜਦੀ ਕਲਾ ਨਾਜ਼ਾਰੇ, ਹਾਂਜੀ- ਹਾਂਜੀ। ਘਰ ਵਧੀਆ ਸਭ, ਤੁਹਾਡੇ ਘਰੇ ਵਧੀਆ ਸਭ?
ਹਾਂਨ, ਸਬ ਵਧੀਆਂ- ਸਬ ਵਧੀਆਂ।
ਹਾਂਜੀ- ਹਾਂਜੀ, ਤੇ ਬਸ ਜੀ ਵਧੀਆ ਬੈਠੇ ਆ ਘਰੇ ਛੁੱਟੀ ਸੀ ਅੱਜ।
ਅੱਛਾ।
ਬ ਅੱਜ ਕੱਲ ਪੋਲਿਊਸ਼ਨ ਬੜਾ ਹੋਇਆ ਦਾ, ਬਾਹਰ ਨਿਕਲਣ ਦਾ ਮਨ ਈ ਨੀ ਕਰਦਾ। ਹੂੰ, ਸਹੀ ਗੱਲ ਐ ਜੀ, ਦੇਖੋ ਬਾਹਰ ਹੁਣ ਗਰਮੀ ਇਨ ਗਰਮੀ ਇੰਨੀ ਹੋਏ ਦੀ ਐ, ਐਪੋਲਿਊਸ਼ਨ ਕਰਕੇ ਹੋਏ ਦੀ ਗਰਮੀ ਸਾਰੀ ਆ।
ਅੱਜ ਮੈਂਸੇ ਥੋੜੀ ਠੰਡਾ ਮੌਸਮ ਹੈਇਆ ਵੇ। ਵੇਸੇ ਗਰਮੀ ਹੈਗੀ ਐਂ, ਲੇਕਿਨ ਮੌਸਮ ਠਡਾ ਹੋਵੇ, ਲੇਕਿਨ ਗਰਮੀ ਬੋਤ ਹੈਗੀ ਐਂ।
ਹਾਂ ਗਰਮੀ ਬੋਤ ਐ, ਬਦ ਥੋੜੀ ਹਿਊਮਿਡਿਟੀ ਜ਼ਾਦਾ ਹੈਗੀ ਐ ਨਾ ਹਿਊਮਸ ਬੋਤ ਐ। ਹਾਂ ਆ, ਹੁਣ ਪਾਣੀ ਵੀ ਪੋਲਿਊਟ ਹੋ ਗਿਆ ਪੂਰਾ ਐ, ਹੈਨਾ ਪਾਣੀ ਗੰਦਾ ਹੈਦਾ। ਹਵਾ ਵੀ ਗੰਦੀ ਐ ਪੂਰੀ। ਮੈਂ ਕਿਹਾ, ਪਾਣੀ ਪੂਰਾ ਪੋਲਿਊਟ ਹੋਇਆ ਇਹ ਦਾ। ਹਾਂਜੀ, ਵੋਟਰ ਪੋਲਿਊਟ ਹੋਇਆ ਦਾ, ਏਅਰ ਪੋਲਿਊਸ਼ ਨ ਵੀ ਹੋਇਆ ਇਹਦਾ, ਪੋਲਿਊਸ਼ਨ ਤਾਂ ਬਹੁਤ ਜ਼ਿਆਦਾ ਫੈਲੇ ਗਿਆ ਹੁਣ ਬਹੁਤ ਜ਼ਿਆਦਾ।
ਹਾਂ, ਬਹੁਤ ਜ਼ਿਆਦਾ। ਸਬ ਜ਼ਿਆਦਾ ਫੇਲਿਆ ਦਾ, ਇਹ ਉਹ ਘੱਟ ਹੋ ਜਾਏਗਾ ਨਾ ਤੇ ਸਹੀ ਰਹੇਗਾ ਫੇਰ।
ਹਾਂਜੀ -ਹਾਂਜੀ ਜੀ। ਹੋਰ ਤੁਹਾਡਾ ਕੀ ਕਹਿਣਾ ਇਹਦੇ ਉੱਤੇ ਪੋਲਿਊਸ਼ਨ ਬਾਰੇ? ਵੀ ਬੰਦਾ ਕਿਵੇਂ ਇਨੂੰ ਘਟਾ ਸਕਦਾ?
ਕਰ ਕਿ ਅਹ ਪਰਲੋ ਕਿਨਾ ਕਾਰ ਨਾ
ਹਾਂਜੀ -ਹਾਂਜੀ।
ਮਤਲਬ ਕਿ ਉਹ ਹੋਣੀ ਚਾਹੀਦੀ ਹੈ। ਕੀ ਨਾਮ ਐ ਜਰੀ। ਬੈਟਰੀ ਵਾਲੀ ਚਾਬੀ ਆ ਚੱਲਦੀਆਂ, ਬੈਟਰੀ ਵਾਲੀ ਸਕੂਟਰੀਆਂ ਚੱਲਦੀਆਂ ਨੇ ਨਾ। ਇਹ ਇਉ ਚੱਲਣਾ ਚਾਹੀਦਾ ਸਾਰਾ। ਤਾਂ ਕਰਕੇ ਥੋੜਾ, ਹਾਂ ਬਹੁਤ ਵਧੀਆ ਹੈਗੀ ਉਹ ਪੋਲ ਟੇਸ਼ਨ ਘੱਟ ਹੋਏਗਾ ਉਹਦੇ ਨਾਲ ਜਾਦਾ।
ਉਹਦੇ ਕਰਕੇ ਪੋਲਿਸ਼ਨ ਬੜਾ ਕੱਟੇਗਾ। ਏਅਰ ਪੋਲਿਊਸ਼ਨ ਨੀ ਹੋਏਗਾ, ਨੋਇਜ਼ ਪੋਲਿਊਸ਼ਨ ਵੀ ਨਈ ਹੋਏਗਾ।
ਹਾਂਜੀ। ਇਹ ਦੇ ਕਾਫ਼ੀ ਬੰਦਿਆਂ ਕੋਲ ਹੈਗੀ ਐ ਨਾ, ਤੇ ਇਹ ਇਉ ਹੀ ਚੱਲਣੀ ਚਾਹੀਦੀ ਐ। ਕਾਰਾਂ ਵੀ ਅੱਜ ਕੱਲ ਉਹ ਵਾਲੀ ਆ ਰਹੀ ਐ ਸੀ ਐਨ, ਸੀ ਐਨ ਜੀ ਵਾਲੀ ਆ ਰਹੀ ਐ ਕਾਰਾਂ।
ਟਰਿਗਰ ਆਲੀਣ।
ਹਾਂਜੀ। ਹਾਂਜੀ। ਤਾਂ ਕਰਕੇ। ਹਾ, ਫਿਰ ਬਹੁਤ ਸ ਦਾਦਾ
ਹਾਂ। ਤੇ ਅੱਜ ਕੱਲ੍ਹ ਜਿਹੜੇ ਫੈਕਟਰੀਆਂ ਖੁਲ ਕੇ ਬੈਠੇ ਹੈਨਾ, ਨਦੀਆਂ ਦੇ ਕੋਲ ਆਪਣਾ ਗੰਦ ਪੂਰਾ ਗੇਰ ਦਿੰਦੇ ਆ ਉੱਥੇ ਹਾਨਾ।
ਹਾਂਜੀ।
ਉਹਦੇ ਕਰਕੇ ਪਾਣੀ ਵੀ ਗੰਦਾ ਹੋ ਰਿਹਾ। ਫੈਕਟਰੀ ਚ' ਜੋ ਧੂੰਏਂ ਨਿਕਲ ਰਹੇ ਨੇ ਉਹਦੇ ਕਰਕੇ ਹਵਾ ਵੀ ਸਾਡੀ ਖਰਾਬ ਹੋ ਰਹੀ ਪੂਰੀ।
ਹਾਂ ਹਾਂਜੀ।
ਹਾਂਜੀ ਜੀ, ਬਹੁਤ ਨੁਕਸਾਨ ਹੈ ਸਾਡਾ ਪੋਲਿਊਸ਼ਨ ਕਰਕੇ ਬਿਮਾਰੀਆਂ ਬ ਬੱਚਿਆਂ ਨੂੰ ਬੜੀ ਜਲਦੀ ਫੈਲ ਰਹੀ ਹੈ ਨਾ ਸਾਂਸ ਲੈਣ ਦੀ ਬਿਮਾਰੀ ਹੋ ਰਹੀ ਹੈ।
ਪੋਲਿਊਸ਼ਨ ਹੋ ਜੇ ਨਾ ਤਾਂ ਹੀ ਗਰਮੀ ਜ਼ਿਆਦਾ ਪੈ ਗਈ।
ਹਾਂਜੀ ਜੀ ਬਿਲਕੁਲ ਜੀ। ਹੋਰ ਤੁਹਾਡਾ ਕੀ ਕਹਿਣਾ ਵੀ ਕਿਵੇਂ ਆਪਾਂ ੲਕਠ ਘਟਾ ਸਕਣੇ ਆ ਇਹਨੂੰ।
ਕਟਾ ਤੇ, ਵਈ ਮੇਰਾ ਇੱਕ ਹੀ ਕਹਿਣਾ ਆ ਬਈ ਜਿਹੜਾ ਵੀ ਨਵੀਂ ਗੱਡੀ ਲੈ ਦਿਆ ਨਾ ਜਿਵੇਂ ਕਿ ਐਕਟੀਵਾ ਲੈ ਦਯਾ ਜਾਂ ਮੋਟਰਸਾਈਕਲ ਲੈ ਦਯਾ ਉਹਦੀ ਜਗ੍ਹਾ ਤੇ ਨਾ ਏਹੋ ਜੀ ਲੇ ਲਵੈ, ਬੈਟਰੀ ਆਲੀ ਲੇ ਲਵੇ। ਤੇ ਸਭ ਤੋਂ ਬਿਹਤਰ ਹੈਗਾ। ਹਾਂ। ਬੈਟਰੀ ਆਲੀ ਸਹੀ ਹੈਗੀ ਉਹਦੇ
ਹਾਂ ਹਾਂਜੀ। ਹੋਰ ਬੰਦੇ ਪੇੜ ਲਾਣੇ ਸ਼ੁਰੂ ਕਰਦੇ ਹੇਨਾ। ਥੋੜ੍ਹੀ ਹਵਾ ਸਾਫ਼ ਆਕਸੀਜਨ ਮਿਲੇਗਾ।
ਹਾਂਜੀ।
ਹਾਂ। ਨਾਲੇ ਅੱਜ ਕੱਲ੍ਹ ਬੰਦਿਆਂ ਨੇ ਪੇੜ ਕੱਟ ਤੇ ਕੱਟ ਹੋ ਗਏ ਨੇ ਬੜੇ ਕੱਟ ਤੇ ਲੋਕ। ਕਾਂ ਨੇ ਫੈਕਟਰੀਆਂ ਖੋਲੀ ਆਂ ਓਥੇ ਮਕਾਨ ਬਣ ਗਏ ਨੇ ਵੜੇ।
ਹੂੰ ਹਾਂਜੀ।
ਧੂਲ ਮੀਟੀ ਬੜੀ ਹੋਈਦੀ ਏਥੇ, ਏ ਤਾਂ ਪੈਲੇ ਵਦੀਆ ਹੁੰਦਾ ਸੀ ਬੜਾ ਹੇਨਾ ਪਾਣੀ ਵੀ ਸਾਫ਼ ਹੁੰਦਾ ਸੀ। ਹਵਾ ਵੀ ਸਾਫ਼ ਹੁੰਦੀ ਸੀ, ਅੱਜ-ਕੱਲ ਤਾ ਰੇਆ ਈ ਨੀ ਬੀਲਕੁਲ ਵੀ।
ਸਈ ਗਲ ਏ, ਬੀਲਕੁਲ ਨੀ ਰੇਆ ਅੱਜ-ਕੱਲ।
ਹੂੰ। ਤੇ ਕੀ ਕੈਂਦੇ ਨੇ ਗੱਡੀਆਂ ਕਰਕੇ ਨੋਯਸ ਪੋਲਊਸ਼ਨ ਵੀ ਹਾਂਜੀ-ਹਾਂਜੀ।
ਹਾਂਜੀ-ਹਾਂਜੀ। ਪਲਊਸ਼ਨ ਤਾਂ ਰੀਆਰਾ ਨਾ, ਨਾਲੇ ਫੈਕਟਰੀਆਂ ਚ ਜੇੜਾ ਧੂੰਆਂ ਨੀਕਲਦਾ ਨਾ ਤਾਂ ਵੀ ਏਸੇ ਕਰਕੇ ਗਰਮੀ ਹੋਈ ਵਈ ਏ। ਨਾਲੇ ਫੇਰ ਦੀਵਾਲੀ ਤੇ ਪਟਾਕੇ ਵੀ ਹਾਂਜੀ।
ਜੀ ਬੀਲਕੁਲ ਜੀ ਹਾਂ ਐ ਸਭ ਤੋਂ ਜਾਦਾ ਹੈਗਾ, ਦੀਵਾਲੀ ਦੇ ਟਾਈਮ ਚ ਤਾਂ ਬੌਤ ਪਲਊਸ਼ਨ ਹੁੰਦਾ ਹਾਂ ਜੀ ਹਾਂਜੀ, ਬੌਤ ਗੰਦਾ ਪਲਊਸ਼ਨ ਹੁੰਦਾ। ਜੇੜੇ ਓਥੇ, ਗਲੀਆਂ ਚ ਜਾਨਵਰ ਹੁੰਦੇ ਨੇ ਕੁੱਤੇ ਹਨਾ ਕੁੱਤੇ ਬੀਲੀ ਓਨਾਂ ਨੂੰ
ਹਾਂ, ਸਈ ਗੱਲ ਐ ਓਨਾਂ ਨੂੰ ਵੀ ਬੋਤ ਨੁਕਸਾਨ ਹੁੰਦਾ ਨਾਲੇ ਓ ਬਚਦੇ ਨੀ ਇਸ ਸਾਡੇ ਤੇ ਨਾ ਆਜੇ ਕੀਤੇ।
ਹਾਂ। ਗਲਤੀ ਸਾਡੀ ਵੀ ਆ ਲੋਕਾਂ ਨੇ ਈਨਸਾਨਾਂ ਨੇ ਸਾਰਾ ਪਲਊਸ਼ਨ ਫੈਲਾਏਆ।
ਹਾਂ।
ਆਪਣੀ ਖੁਦ ਦੀ ਬਰਬਾਦੀ ਕਰ ਰਏ ਨੇ ਪਲਊਸ਼ਨ ਕਰਕੇ।
ਹਾਂਜੀ। ਬਸ। ਈਸੇ ਕਰਕੇ ਨਾ, ਪਲਊਸ਼ਨ ਜਾਦਾ ਹੋਏਆ ਦਾ ਗਰਮੀ ਵੀ ਬੜੀ ਹੋ ਦੀਏ।
ਹਾਂਜੀ ਗਰਮੀ ਬੜੀ ਹੋਈ ਦਯੀ ਮੌਸਮ ਬੜਾ ਖ਼ਰਾਬ ਹੋ ਰੇਆ, ਹਾਂ, ਬਾਰੀਸ਼ਾਂ ਨੀ ਪੈ ਰਈਆਂ ਬਦ ਦਿਲ ਖਰਾਬ ਹੋਏ ਗਏ ਪੂਰੇ ਹੈਨਾ। ਕਦੇ ਕੀ ਮੌਸਮ ਏਕ ਦਮ ਚੇਂਜ ਹੋ ਰੇਆ ਸਮਝ ਈ ਨੀ ਆ ਰੇਆ ਚੱਲ ਕੀ ਰੇਆ। ਹਾਂਜੀ ਬਉਨ ਪਲਊਸ਼ਨ ਕਰਕੇ ਈ ਐ ਸਾਰਾ।
ਹਾਂ, ਹੋਰਾ ਪਾਸੇ ਬਾਰੀਸ਼ ਬੜੀ ਹੋ ਰਈ ਏ।
ਹਾਂ, ਐ ਤੇ ਹੋ ਈ ਨੀ ਰਈ।
ਐਦੇ ਹੋ ਈ ਨੀ ਰੀ ਬਾਰੀਸ਼।
ਹਾਂ, ਬਸ ਮੈਂ ਐਨਾ ਬੰਦਾ ਫੈਕਟਰੀ ਥੋੜਾ ਜੋ ਧੂੰਆਂ ਨਿਕਲਦਾ ਓਨੂੰ ਥੋੜਾ ਸਈ ਕਰਦੇ ਹਨਾ ਬਈ, ਨਦੀਆਂ ਗੰਦੀਆਂ ਅਗਰ ਏ ਅੱਜ ਕੱਲ ਨਦੀਆਂ ਕਿੰਨੀ ਗੰਦੀ ਹੋਈ ਦੀਆ ਐਥੇ, ਨਦੀਆਂ ਚ ਮੱਛੀਆਂ ਫੀਸ਼ ਆ ਨਾ ਓ ਵੀ ਮਰ ਰਈਆਂ ਨੇ ਅੰਦਰ ਈ, ਕੀਨੀ ਪ੍ਰਜਾਤੀਆਂ ਖ਼ਤਮ ਹੋ ਗਈਆਂ ਮੱਛੀਆਂ ਦੀ ਵੀ
ਹਾਂਜੀ, ਹੋਰ ਕੀ ਕਰ ਸਕਦੇ ਆਂ ਅਗਰ ਐਦੇ, ਐਦੇ ਵਿਚ। ਬਸ ਬੰਦਾ ਆਪਨੇ ਤੇ ਕੰਟਰੋਲ ਰੱਖੇ ਨਾ।
ਹਾਂ ਆਪਣੇ ਆਪ ਬੰਦਾ ਖ ਖੁਦ ਨੂੰ ਕੰਟਰੋਲ ਰੱਖੇ ਬੰਦਾ ਕੱਟ ਪਲਊਟ ਕਰੇ ਹਨਾ, ਜਾਦਾ ਗੰਦ ਨਾ ਫੈਲਾਏ‌, ਜੇ ਬੰਦਾ ਖੁਦ ਆਪ ਹੋਏਗਾ ਫੇਰ ਲੋਕਾਂ ਨੂੰ ਵੀ ਕੈ ਸਕਦਾ ਵੀ ਹਾਂ ਤੁਸੀਂ ਵੀ ਥੋੜੀ ਸਫ਼ਾਈ ਰੱਖੋ। ਤੁਸੀਂ ਵੀ ਪਲਊਸ਼ਨ ਘੱਟ ਫੈਲਾਓ।
ਹੂੰ ਨਾਲੇ ਫੇਰ ਅਗਰ ਬੰਦੇ ਨੂੰ ਅਸੀਂ ਸਮਝਾਈਏ ਵੀ ਨਾ ਤੇ ਓ ਸਮਜੇਗਾ ਸਮਝੇਗਾ ਨੀ। ਓਨੇ ਕੈਣਾ ਪਤਾ ਨੀ ਕੌਣ ਹੈਗਾ ਸਮਝਾਦਾ ਪੇਆ ਮੈਨੂੰ ਨਾਲ ਐਈਓ ਤੇ ਸਾਡੀ ਗੱਲ ਏ ਕੋਈ ਸਮਝ ਸਮਝਾਓ ਨਾ ਕੋਈ ਸਮਝਦਾ ਨੀ ਹੈਗਾ ਫੇਰ।
ਹਾਂਜੀ ਜੀ ਬਿਲਕੁਲ ਹਾਂ, ਅੱਜ-ਕੱਲ ਕੋਈ ਸੁਣਦਾ ਈ ਨਈ ਕਿਸੇ ਦੀ ਵੀ।
ਹਾਂ ਕੋਈ ਸੁਣ ਕੇ ਰਾਜ਼ੀ ਨਹੀਂ ਹੈ ਕਿਸੇ ਦੀ।
ਸੁਣ ਕੇ ਰਾਜੀ ਨਹੀਂ ਹੈ ਕੋਈ ਅੱਜ ਕੱਲ੍ਹ।
ਹਮ ਤਾਂ ਕਰਕੇ
ਹਾਂ ਉਹੀ ਗੱਲ ਹੈ ਕੋਈ ਸੁਣ ਕੇ ਰਾਜੀ ਨਹੀਂ ਹੈ। ਬਸ ਬੰਦਾ ਖੋਦਣੀਆਂ ਬਣਾ ਖੁਦ ਨਾਲੀਆਂ ਬਣਾ ਪੋਲ ਪੋਲਿਊਸ਼ਨ ਘੱਟ ਹੀ ਫੈਲਾਏ ਹੈਨਾ।
ਹਾਂਜੀ
ਖੁਦ ਨੂੰ ਸਾਫ਼ ਰੱਖੇ ਬੰਦਾ ਬਸ।
ਹਾਂ ਇੱਕ ਪਤਾ ਕੀ ਇਹ ਇੱਕ ਬੰਦਾ ਖੁਦ ਨੂੰ ਸਾਫ਼ ਰੱਖੇਗਾ ਨਾ ਜਿਵੇਂ ਕਿ ਹੁਣ ਮੈਂ ਸੋਚ ਸਮਝ ਕੇ ਗੱਡੀ ਚਲਾਵਾਂਗਾ। ਅਵੀ ਇਸ ਪਿੱਛੇ ਪੋਲਿਊਸ਼ਨ ਜਿਆਦਾ ਹੁੰਦਾ ਹੈ ਤੇ ਐਵੇਂ ਹੀ ਫਿਰ ਦੂਸਰਾ ਬੰਦਾ ਵੀ ਸੋਚੇਗਾ। ਅਵੀ ਉਹ ਇਸ ਪਿੱਛੇ ਨਹੀਂ ਚਲਾਉਂਦਾ।
ਅਗਲੇ ਨੇ ਗੱਡੀ ਲਈਏ ਵਧੀਆ ਵਾਲੀ ਇਲੈਕਟਰੀਕਲ। ਪੋਲਿਉਸ਼ਨ ਨੀ ਹੋ ਰਿਹਾ ਵਧੀਆ ਫਿਰ ਤੇ।
ਹੂ ਹਾਂ।
ਹਾਂ ਹਾਂ ਸਾਡੇ ਬੰਦਾ ਤੁਹਾਨੂੰ ਪਤਾ ਅੱਜ ਕੱਲ ਬੰਦੇ ਰੀਸ ਕਰਦੇ ਹੀ ਏਨ ਜੇ ਆਪਾਂ ਖੁਦ ਕੁਝ ਕਰਾਂਗੇ ਅਗਲੇ ਬੰਦੇ ਰੀਸ ਵੀ ਕਰਨਗੇ ਫਿਰ ਵਧੀਆ ਹਾਂ।
ਸਾਰੇ ਬੰਦੇ ਰੀਸ ਕਰਦੇ ਨੇ ਫਿਰ ਇੱਕ ਦੂਜਿਆਂ ਦੀ। ਤੇ ਐਵੇਂ ਹੀ ਸੋਚ ਬਦਲੇਗੀ ਸੋਚ ਬਦਲੇਗੀ ਤੇ ਫਿਰ
ਸੋਚ ਬਦਲੇਗੀ ਹਾਂ ਫਿਰ ਪੋਲਿਊਸ਼ਨ ਘਟੇਗਾ ਸ਼ਾਇਦ ਪੋਲਿਊਸ਼ਨ ਘੱਟ ਜਏ ਹੁਣ ਇਸ ਵਾਰੀ ਗੱਡੀਆਂ ਕਰਕੇ ਹਣਾ ਗੱਡੀਆਂ ਕਰਕੇ। ਹਾਂ
ਹਾਂਜੀ
ਬਸ ਮੇਨ ਪ੍ਰੋਬਲਮ ਹੈਗੀ ਫੈਕਟਰੀਆਂ ਦੀ।
ਫੈਕਟਰੀਆ ਦੀ। ਫੈਕਟਰੀਆਂ ਚੋ ਧੂੰਆਂ ਬੜਾ ਗੰਦਾ ਨਿਕਲਦਾ ਨਾ।
ਧੂੰਆਂ ਨਿਕਲਦਾ ਉਹੀ ਗੰਦ ਨਦੀਆਂ ਚ ਸੁੱਟ ਦਿੰਦੇ ਨੇ ਉਹ ਕੈਮੀਕਲ ਜੋ ਨਿਕਲਦਾ ਫੈਕਟਰੀ ਦਾ।
ਹਾਂਜੀ
ਗੰਦਾ ਪਾਣੀ ਹਾਂਜੀ।
ਹਾਂ ਤਾਂ ਕਰ ਕੇ ਅਗਰ ਫੈਕਟਰੀਆਂ ਵੀ ਥੋੜ੍ਹੀ ਬਹੁਤੀ ਇਥੇ ਫੈਕਟਰੀਆਂ ਵੀ ਤਾਂ ਬਹੁਤ ਹੈਗੀਆਂ ਨੇ ਨਾ। ਜ ਜਗ੍ਹਾ ਜਗ੍ਹਾ ਤੇ ਜਗ੍ਹਾ ਜਗ੍ਹਾ ਤੇ ਫੈਕਟਰੀਆ ਗਲੀ ਗਲੀ ਚ ਫੈਕਟਰੀ‌ ਏ।
ਚਲਦਾ ਗਲੀ ਗਲੀ ਚ ਕ ਗੰਦ ਇਨਾ ਪਿਆ ਹੋਇਆ। ਸਫ਼ਾਈ ਹੈ ਹੀ ਨੀ ਬਿਲਕੁਲ ਵੀ।
ਆਹੋ ਅਗਰ ਫੈਕਟਰੀ ਵਾਲੇ ਵੀ ਸਫ਼ਾਈ ਰੱਖੇਗੇ ਨਾ। ਤਾਂ ਪਲਿਊਸ਼ਨ ਤਾਂ ਵੀ ਘੱਟ ਹੋਏਗਾ।
ਹਾਂ ਤਾਂ ਵੀ ਘਟੇਗਾ ਪੋਲਿਊਸ਼ਨ
ਹੂੰ
ਹੂੰ ਬਸ ਬੰਦਾ ਸਾਫ਼ ਰੱਖੇ ਸਾਰਾ ਕੁਛ ਹਨਾ ਨਦੀਆਂ ਗੰਦੀਆਂ ਨਾ ਕਰੇ ਜੋ ਆਪਾਂ ਨਦੀਆਂ ਚ ਖਾ ਪੀ ਕੇ ਸੁੱਟ ਦਿੰਦੇ ਹਾਂ ਗੰਦ ਬੋਤਲਾਂ ਸੱਟ ਦਿੰਦੇ ਹਾਂ ਪਲਾਸਟਿਕ ਆਪਾਂ ਸੁੱਟ ਦਿੰਦੇ ਆ। ਪਲਾਸਟਿਕ ਕਰਕੇ ਵੀ ਕਿੰਨਾ ਪੋਲਿਊਸ਼ਨ ਹੋ ਰਿਹਾ ਹਨਾ। ਪਲਾਸਟਿਕ ਕਾਰਕੇ ਤਾਂ ਬੜਾ ਪੋਲਿਊਸ਼ਨ ਹੋਏਗਾ, ਬਹੁਤ ਜ਼ਿਆਦਾ।
ਪਹਿਲੇ ਪਿੱਛੇ ਪਲਾਸਟਿਕ ਵਿਕਨਾ ਬੰਦ ਵੀ ਤੇ ਹੋ ਗਿਆ ਸੀ, ਇਹ ਪਨੀਆਂ ਜਿਹੜੀ ਪਲਾਸਟਿਕ ਵਾਲੀ ਵਿਕਦੀ ਸੀ।
ਹਾਂ ਹਾਂਜੀ, ਹਾਂਜੀ, ਹਾਂਜੀ। ਹਾਂ ਪਹਿਲੇ ਬੰਦ ਹੋ ਗਏ ਸੀ, ਹਾਂ ਫੇਰ ਚਾਲੂ ਹੋ ਗਏ ਐਵੇਂ ਕਰਕੇ ਪੋਲਿਊਸ਼ਨ ਖਤਮ ਵੀ ਨੀ ਹੁੰਦਾ ਹੋਰ
ਹਾਂਜੀ। ਪਤਾ ਨੀ ਕਿਉੰ ਚਾਲੂ ਹੋਗੀ ਏ, ਪਿੱਛੇ ਮੋਦੀ ਨੇ ਬੰਦ ਕਰਵਾਤਾ ਸੀ। ਹੁਣ ਸੇਰ ਕਰਵਾ ਦੇਣਾ ਤੇ ਸਹੀ ਰਹੇਗਾ।
ਹਾਂ ਫਿਰ ਕਰਵਾ ਦੇ ਥੋੜ੍ਹਾ ਬੰਦਾ ਘੱਟ ਯੂਜ ਕਰੇ, ਨਹੀਂ ਤਾਂ ਅੱਜ- ਕੱਲ ਓ ਗਾਵਾਂ ਵੀ ਓ ਪਲਾਸਟਿਕ ਖਾ ਲੈਂਦੇ ਸੀ ਨਾ, ਕੁੱਤੇ ਖਾ ਲੈਂਦੇ ਨੇ ਕਈ ਵਾਰੀ ਕਈਆਂ ਨੂੰ ਨੁਕਸਾਨ ਹੈਗਾ, ਸਾਨੂੰ ਵੀ ਨੁਕਸਾਨ ਹੈ, ਜਾਨਵਰ ਦਾ ਵੀ ਨੁਕਸਾਨ ਹੈਗਾ ਬੜਾ ਜਾਨਵਰ ਵਿਚਾਰੇ ਐਵੇਂ ਮਰ ਜਾਂਦੇ।
ਸਹੀ ਗੱਲ, ਨਾਲੇ ਸਲਾਹ ਦੇਣ ਵਾਲੇ ਤੇ ਹੂੰ ਹਾਂ, ਹਾਂਜੀ ਸਹੀ ਗੱਲ ਐ।
ਹਾਂ ਸਹੀ ਗੱਲ ਹੈ ਜੀ।
ਸਲਾਹ ਵੀ ਅਗਰ ਕਿਸੀ ਨੂੰ ਸਲਾਹ ਵੀ ਦੇਈਏ ਨਾ ਤੇ ਪੇੜ ਲਗਾਓ ਯਾ ਉਹ ਵਾਲੀ ਗੱਡੀ ਲੈ ਲਓ ਕੋਈ, ਕੋਈ ਸੁਣਦਾ ਹੀ ਨਹੀਂ ਹਾਂ ਸੁਣਦਾ ਨੀ ਹੈ। ਕੋਈ ਸੁਣ ਰਾਜੀ ਸਹੀ ਗੱਲ ਹੈ। ਕਈ ਤੋਰੀ ਪਤਾ ਕੀ ਕਹਿਣਗੇ, ਕਹਿਣਗੇ ਤੁਸੀਂ ਤੂੰ ਕੀ ਲੈਣਾ ਵੇ। ਅਸੀਂ ਜੇਹੜੀ ਮਰਜ਼ੀ ਲਈਏ। ਐਹ ਗੱਲ ਐਹ ਗੱਲ ਕਰ ਦੇਂਦੇ ਆ ਅਸੀਂ ਜਦੋਂ ਉਲਟਾ ਜਵਾਬ ਦੇਣਗੇ। ਤਾਂ ਕਰਕੇ
ਬ ਉਹੀ ਹੈ, ਕਿਸੇ ਨੂੰ ਕੁੱਝ ਕਹਿਣ ਦਾ ਫਾਇਦਾ ਹੀ ਨੀ ਹੈ।
ਹਾਂ ਫੈਦਾ ਨੀ ਹੈ, ਇਸ ਕਰਕੇ ਖੁਦ ਸਮਝਉ ਨਾ ਤਾਂ ਸਹੀ ਏ।
ਹਾਂ ਅਗਲੇ ਦੇ ਭਲੇ ਲਈ ਆਪਾਂ ਕੁੱਝ ਕਹਿ ਰਹੇ ਤਾਂਵੀ ਓ ਅਗੋ ਓਲਟਾ ਬੋਲਦਾ ਹਨਾ ਵੀ ਉਹ ਜੇੜੀ ਗੱਲਤ ਏ ਯਾਰ
ਸਹੀ ਗੱਲ ਇਸ ਕਰਕੇ ਖੁਦ ਸਮਝ ਜਾਓ ਨਾ ਤਾਂ ਸਹੀ ਏ, ਖੁਦ ਸੰਬਲ ਕੇ ਰਹੋ।
ਖੁਦ ਸੰਭਲ ਕੇ ਰਹੇ ਬੰਦਾ ਖੁਦ ਪੋਲਿਊਸ਼ਨ ਨਾ ਫੈਲਾਏ ਏਨਾ ਹਨਾ। ਸਾਫ ਰੱਖੇ ਆਪਨੇ ਆਸ ਪਾਸ ਵਧੀਆ ਰੱਖੇ।
ਦੂਜਿਆਂ ਨੂੰ ਸਮਝਾਉਣ ਨਾਲੋਂ ਤਾਂ ਖੁੱਦ ਸਮਝ ਜਾਣਾ ਸਹੀ ਹੈ।
ਖੁਦ ਸਮਝ ਜੇ ਵਧੀਆ ਬੰਦਾ ਕਿਸੇ ਨੂੰ ਕੁੱਝ ਕਹਿਣ ਦੀ ਲੋੜ ਹੀ ਨੀ ਹੈ। ਅਗਲਾ ਬੰਦਾ
ਹਾਂ ਦੇਖੀ ਸਾਨੂੰ ਕਰਦਾਂ ਵੇਖੇਗਾ ਨਾ ਫਿਰ ਕਿਉਂ ਪਹਿਲੇ ਤੇ ਸ਼ੁਰੂਆਤ ਆਪਣੇ ਘਰ ਤੋਂ ਕਰੋ।
ਹਾਂ ਆਪਨੇ ਘਰ ਤੋਂ ਕਰੋ ਫੇਰ ਲੋਕਾਂ ਦੇ ਘਰੇ ਜਾਓ, ਇਹ ਤਾਂ ਅਗਲਾ ਬੋਲੇਗਾ ਪਹਿਲੇ ਆਪਣਾ ਘਰ ਤਾਂ ਵੇਖ ਲੈ
ਹਾਂ ਆਪਨੇ ਘਰ ਤੋਂ ਸ਼ੁਰੂ ਕਰਾਂਗੇ। ਤੇ ਫਿਰ ਉਹ ਕਹੇਗਾ, ਬਈ ਉਹ ਆਪਣੇ ਘਰ ਤੋਂ ਹੀ ਸ਼ੁਰੂ ਕੀਤਾ ਉਹਨੇ ਉਹਨੇ ਕੰਮ ਸਹੀ ਕੀਤਾ। ਫੇਰ ਉਹਨੂੰ ਵੇਖ ਕੇ ਦੋ ਬੰਦੇ ਹੋਰ ਕਰਨਗੇ। ਉਹਨੂੰ ਵੇਖ ਕੇ ਫਿਰ ਹਾਂਜੀ ਹਾਂ, ਹਾਂ ਉਹਨੂੰ ਵੇਖ ਕੇ ਸਾਰੇ ਰੀਸ ਕਰਨਗੇ ਐਵੇਂ ਕਰਕੇ ਪੂਰਾ ਮਹੱਲਾ ਕਰੇਗਾ ਫਿਰ। ਹਾਂਜੀ, ਹਾਂਜੀ ਠੀਕ ਹੈ ਜੀ, ਠੀਕ ਹੈ ਭਾਜੀ ਠੀਕ ਠੀਕ ਹੈ ਜੀ ਥੈਂਕ ਓਕੇ ਜੀ